ਹੈਲੋਓ।
ਹਾਂਜੀ ਜੀ। ਸਾਸਰੀ ਕਾਲ ਜੀ।
ਹਾਂਜੀ ਸਾਸੀ ਕਾਲ -ਸਾਸੀ ਕਾਲ ਜੀ। ਹੋਰ ਕੀ ਹਾਲ- ਚਾਲ ਜੇ?
ਵਧੀਆ ਜੀ ਵਧੀਆ। ਤੁਸੀਂ ਸੁਣਾਓ। ਹਾਂਜੀ। ਵਧੀਆ -ਵਧੀਆ ਤੁਸੀਂ ਸੁਣਾਓ।
ਹਾਂਜੀ ਠੀਕ -ਠਾਕ ਆ ਜੀ।
ਹਾਂਜੀ ਹੋਰ ਸੁਣਾਓ। ਕਿੱਦਾਂ ਠੀਕ ਓ ਘਰ-ਪਰਿਵਾਰ ਸ
ਹਾਂਜੀ। ਵਧੀਆ ਜੀ ਵਧੀਆ। ਹਾਂਜੀ। ਕੱਲ ਅਸੀਂ ਗਏ ਸੀਗੇ। ਜੀ ਆਪਾਂ-ਅਅ ਅਸੀਂ ਹਿਮਾਚਲ ਦੇ ਏਰੀਏ ਨੂੰ ਲੈ ਕੇ ਗੱਲ ਕਰਦੇ ਹਾਂ ਜੀ ਵੈਦਰ ਨੂੰ
ਹਾਂਜੀ-ਹਾਂਜੀ।
ਹਾਂਜੀ। ਕੱਲ੍ਹ ਅਸੀਂ ਜੀ ਗਏ ਸੀਗੇ ਆਪਣਾ-ਅਅ ਅ- ਹਿਮਾਚਲ ਨੂੰ ਤੇ ਓਦਰ ਦਾ ਏਰੀਆ ਬ-ਵਧੀਆ। ਇੰਨਾ ਠੰਢਾ ਹਰਿਆਲੀ-ਹਰਿਆਲੀ। ਅੱਖਾਂ ਨੂੰ ਮਤਲਬ- ਬੜਾ ਮਜ਼ਾ ਆਇਆ। ਉੱਧਰ ਜਾ ਕੇ ਸਾਨੂੰ
ਹ-ਹਾਂਜੀ। ਉੱਧਰ ਨਾ ਇੱਕ ਡੈਮ ਹੈਗਾ ਆਪਣਾ-ਅ ਅ-ਪੋਂਗ ਡੈਮ
ਠੀਕ ਐ ਜੀ।
ਹਾਂਜੀ। ਅਸੀਂ ਰਸਤੇ ਚ ਉੱਥੇ ਪੋਂਗ ਡੈਮ ਦੇ ਖਿਆ ਮਤਲਬ ਜਿਵੇਂ- ਆਪਣੇ ਪੰਜਾਬ ਦੇ ਵਿੱਚ ਹਰੀਕੇ ਵਾਲਾ ਡੈਮ ਐ ਨਾ
ਹਾਂਜੀ।
ਹਾਂਜੀ, ਉਹ ਤਾਂ ਚਲੋ ਅਜੇੇ ਛੋਟਾ ਹਰੀਕੇ ਵਾਲਾ ਡੈਮ ਆਪਣਾ ਤੇ ਉਹ ਬਹੁਤ ਵੱਡਾ ਡੈਮ। ਜਿਵੇਂ ਇੱਕ ਮੰਨ ਲੋ ਤੁਸੀਂ ਭਾਖੜਾ ਡੈਮ ਉਹ ਬਿਆਸ ਡੈਮ, ਹਨਾ ਜੀ ਏਦਾਂ ਕਰਕੇ।
ਅੱਛਾ ਜੀ।
ਹਾਂਜੀ, ਉੱਥੇ ਮਤਲਬ ਦੇਖ ਕੇ ਮਤਲਬ ਰੂਹ ਖੁਸ਼ ਹੋ ਗਈ, ਬ੍ਰੋਟਿੰਗ ਵਗੈਰਾ ਵੀ ਸੀ।
ਅੱਛਾ ਜੀ।
ਹਾਂਜੀ, ਫੇਰ ਅਸੀਂ ਗਏ ਸੀ ਮੇਰੀ ਨਾ ਏਦਾਂ ਭੈਣ ਈ ਬਣੀ ਹੋਈ ਆ ਤੁਸੀਂ ਮਿਲਨ ਨਾਉ ਸਾਨੂੰ ਨਾਲ ਲੈ ਕੇ ਗਈ। ਹਾਂਜੀ, ਫਿਰ ਅਸੀਂ ਜਾ ਕੇ ਆਏ, ਉਹ ਕਹਿੰਦੀ ਸਾਡੇ ਘਰ ਵੀ ਚੱਲੋ। ਤੇ ਫਿਰ ਅਸੀਂ ਘਰੇ ਵੀ ਗਏ ਚਲੋ ਉਹਨਾਂ ਦੇ ਤੇ
ਹੂੰ
ਮਤਲਬ- ਮੌਸਮ ਵੀ ਉਹਨਾਂ ਦੇ ਖੇਤ ਖੇਤ ਵੀ ਸੀ ਸਬਜ਼ੀਆਂ ਘਰੇ ਵੀਆ ਲੱਗੀਆਂ ਹੋਈਆਂ। ਉਹਨਾਂ ਦੀ ਭਰਜਾਈ ਨੇ ਘਰੋਂ ਈ ਘੀਆ ਤੋੜ ਕੇ ਵਾਹ ਜੀ ਵਾਹ ਕਿਆ ਸਬਜ਼ੀ ਬਣਾਈ।
ਅੱਛਾ ਜੀ।
ਘੀਆ ਹਾਂਜੀ ਸਭ ਕੁਛ ਲੱਗਾ ਹੋਇਆ। ਹਰੀਆਂ ਸਬਜ਼ੀਆਂ ਕਰੇਲੇ, ਤੋਰੀਆਂ
ਅੱਛਾ ਜੀ।
ਹਾਂਜੀ ਮੈਂ ਕਿਹਾ ਆਪਣੇ ਇੱਥੇ ਤੁਸੀਂ ਪੰਜਾਬ ਚ ਵੀ ਵੇਖ ਦੇਖ ਲੋ ਇਹ ਚੀਜ਼ਾਂ ਹੈ ਹੀ ਨੀ ਆ। ਸ਼ਹਿਰਾਂ ਚ
ਹਾਂਜੀ, ਦੀ ਇਥੇ ਨਾ ਆਪਣੇ ਪੰਜਾਬ ਵਿੱਚ ਮਤਲਬ ਇਹ ਹੈ ਕਿ ਖੇਤੀਬਾੜੀ ਕਰਦੇ ਆ ਫਸਲ-ਫਸਲਾਂ ਹੋ ਗਈਆਂ ਲੇਕਿਨ ਜਿਹੜੇ ਕਹਿੰਦੇ ਨਾ ਘਰ ਤੇ ਜੱਟ ਜਿੰਮੀਦਾਰ ਆ। ਉਹੀ ਕਰਦੇ ਆ ਖੇਤੀ ਈ ਖੇਤੀ
ਜੀ ਉਹ ਕਰਦੇ ਆ ਉਹ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਈ ਹੈਗਾ।
ਹਾਂ
ਸ਼ਹਿਰਾਂ ਦੇ ਵਿੱਚ ਸਾਹ ਲੈਣ ਲਈ ਨੀ ਜਗਾ ਨੀ ਤੇ ਖੇਤੀਬਾੜੀ ਕਿੱਥੋਂ ਬੰਦਾ ਬੀਜ ਲੂਗਾ ਹਨਾ।
ਹਾਂਜੀ ਹਨ। ਉਹੀ ਉਹੀ
ਤੇ ਉੱਥੇ ਅਸੀਂ ਹਾਂਜੀ ਈਵਨ ਅਹ ਮੇਰੇ ਗੁੜੀਆਂ ਨੂੰ ਇਹ ਨਹੀਂ ਸੀ ਪਤਾ ਵੀ ਫੁੱਲਾਂ ਨੂੰ ਜਿਹੜੇ ਫੁੱਲ ਲੱਗੇ ਸੀ ਉਹ ਫੁੱਲ ਆ ਆਹ ਘੀਏ ਦੇ ਫੁੱਲ ਲੱਗੇ ਹੋਏ ਸੀਗੇ। ਤੇ ਮੇਰੀ ਗੁੜੀਆਂ ਕਹਿੰਦੀ ਇਹ ਧਾਗੇ ਵੇਲਟੇ ਹੋਏ ਆ ਜੇ ਕੁੱਛ ਪਤਾ ਲੱਗੇ ਆ ਆਪਾਂ ਦੱਸ ਸੀ ਏ ਹਨਾ ਤੇ ਫੇਰ ਈ ਪਤਾ ਲੱਗਦਾ।
ਆਹੋ।
ਹਾਂਜੀ।
ਤੇ ਬਾਕੀ ਚਲੋ ਅਸੀਂ ਗਏ ਅੱਗੋਂ ਗਏ। ਆ ਪਠਾਨਕੋਟ ਸਾਈਡ ਜੇ ਆਏ ਆ, ਹਾਂਜੀ ਰਸਤੇ ਤਾਂ ਮੌਸਮ ਬਹੁ ਵਧੀਆ ਸੀ।
ਹਾਂਜੀ।
ਹਾਂਜੀ। ਬਾਕੀ ਚਲੋ ਅ ਮੌਸਮ ਬਾਰਿਸ਼ ਹੋਈ ਰਸਤੇ ਚ ਇੱਕ ਜਗ੍ਹਾ
ਜੀ।
ਹਾਂਜੀ, ਇੱਕ ਜਗ੍ਹਾ ਬਾਰਿਸ਼ ਹੋਈ ਉਸ ਤੋਂ ਬਾਅਦ ਜੀ ਬਾਰਿਸ਼ ਦੋ ਕੁ ਕੰਟਿਆ ਲਈ ਚੱਲੀ ਆ ਫੇਰ ਬੰਦ ਹੋ ਗਈ।
ਹਾਂਜੀ, ਮੌਸਮ ਬਸ ਠੀਕ ਠੀਕ ਰਿਹਾ।
ਅੱਛਾ ਜੀ, ਅੱਛਾ-ਅੱਛਾ, ਨਹੀ ਵਧੀਆ ਚਲੋ।
ਹਾਂਜੀ।
ਹਾਂਜੀ, ਹਿਮਾਚਲ ਦਾ ਤੇ ਤੁਹਾਨੂੰ ਪਤਾ ਉੱਥੇ ਤਾਂ ਸਾਰਾ ਕੁਛ ਕਰ ਦੀਆਂ ਫਸਲਾਂ, ਸਾਰਾ ਕੁਛ ਪਾਣੀ ਵੀ ਵਧੀਆ।
ਪਾਣੀ ਵਧੀਆ ਕੋਈ ਪਾਣੀ ਫਿਲਟਰ ਕਰਨ ਦੀ ਲੋੜ ਨਹੀਂ ਆ। ਕੋਈ ਉੱਥੇ ਸਮਰਸੀਬਲ ਨੀ ਲੱਗੇ ਕੋਈ ਉੱਥੇ ਮੋਟਰਾਂ ਨੀ ਲੱਗੀਆਂ।
ਹਾਂਜੀ ਜੀ ਉੱਥੇ ਚ ਤਾਂ ਫੇਰ ਤੁਹਾਨੂੰ ਪਤਾ ਧਰਤੀ ਦੇ ਅੰਦਰ ਥੋੜਾ ਪਾਣੀ ਆ ਉਹ ਉੱਪਰ ਹੀ ਪਾਣੀ ਆ।
ਪਾਣੀ ਆ ਬਹੁਤ ਹਾਂਜੀ। ਪਾਣੀ ਆਪਾ ਉ ਉੱਥੇ ਮੈਂ ਖੁਦ ਅਸੀਂ ਦੇਖਿਆ ਵੀ ਪੈਪਾਂ ਲੱਗੀਆਂ ਹੋਈਆਂ ਪੈਪਾਂ ਥਾਣੀ ਪਾਣੀ ਆ ਰਿਹਾ।
ਹਾਂਜੀ-ਹਾਂਜੀ, ਬਿਲਕੁਲ ਜੀ।
ਹਾਂਜੀ, ਕੋਈ ਏਦਾਂ ਦਾ ਚੱਕਰ ਹੀ ਨੀ ਹੈਗਾ ਸਾਡੇ ਇੱਥੇ ਪਾਣੀ ਨਾ ਹੋਵੇ ਲੈਟ ਨਾ ਹੋਵੇ ਤੇੇ ਸਾਡੀ ਟੈਂਕੀ ਖਾਲੀ ਐ।
ਹਾਂਜੀ, ਬਿਲਕੁਲ ਜੀ ਬਿਲਕੁਲ।
ਹੈਂ, ਫੇਰ ਪਾਣੀ ਉਹ ਆਪਣੀ ਮਰਜ਼ੀ ਨਾਲ ਛੱਡਦੇ ਨੇ ਮਤਲਬ ਹਰ ਇੱਕ ਚੀਜ਼ ਦੀ ਸਹੂਲਤ ਐ, ਹਰੀਆਂ ਸਬਜ਼ੀਆਂ, ਵੰਨ, ਜੰਗਲ ਬਣੇ ਹੋਏ ਆ ਜੰਗਲ ਐ, ਮਤਲਬ ਖੇਤੀਬਾੜੀ। ਮਤਲਬ ਕੱਲ ਮੈਂ ਜਾ ਕੇ ਵੀ ਮਤਲਬ ਬੜਾ ਮਜ਼ਾ ਆਇਆ ਵੇਖ ਕੇ ਖੁਸ਼ ਹੋ ਗਈ ਰੂਹ।
ਹਾਂਜੀ-ਹਾਂਜੀ।
ਹਾਂਜੀ। ਚਲੋ ਪੈਣ ਜਿਹੜੀ ਬਣੀ ਉਹਨਾਂ ਦੇ ਕਰੇ ਗਏ ਉਹਨਾਂ ਦਾ ਵੀ ਟਿੱਬੇ ਤੇ ਕਰ ਪਹਾੜ ਚ, ਪਹਾੜਾਂ ਦੇ ਕੋਲ, ਹਾਂਜੀ।
ਚਲੋ ਵਧਆ ਜੀ, ਉਥੋਂ ਦਾ ਤਾਂ ਫੇਰ ਵਿਊ ਵਧੀਆ, ਅੱਛਾ ਜੀ।
ਹਾਂਜੀ, ਵੀ ਮਾਸੀ ਕਰ ਜਾ ਕੇ ਆਏ ਹਾਂ।
ਅੱਛਾ। ਜੀ।
ਹਾਂਜੀ।
ਹਾਂਜੀ ਨਾਲੇ ਕੱਲ ਐਤਵਾਰ ਵੀ ਸੀਗਾ।
ਐਤਵਾਰ ਵੀ ਸੀਗਾ ਹਾਂਜੀ, ਤੇ ਚਲੋ ਬਣਿਆ ਉਹ ਕਹਿੰਦੇ ਚਲੋ ਤੁਹਾਨੂੰ ਆਪਣਾ ਪਿੰਡ ਘੁਮਾ ਕੇ ਲਿਆਈਏ ਕੁਛ ਇਹਨਾਂ ਨੇ ਇਹਨਾਂ ਨੂੰ ਕੰਮ ਸੀਗਾ ਉਧਰ ਤੇ ਉਹ ਕਹਿੰਦੇ ਚਲੋ ਜੀ। ਬਹਾਨੇ ਨਾਲ ਜਾ ਆਨੇ।
ਬਿਲਕੁਲ ਵਧੀਆ ਕੀਤਾ ਜੀ ਘੁੰਮ ਆਏ ਨਾਲ਼ੇ ਤੁਸੀਂ ਹਰਿਆਲੀ ਦੇ ਕੇ ਆਈ ਉਹੀ ਜਗ੍ਹਾ ਜਾਣਾ ਚਾਹੀਦਾ ਜੀ।
ਹਲੇ ਆ ਹਰਿਆਲੀ ਦਾ ਵੇਖ ਆ ਇਹ ਨਜ਼ਾਰਾ ਉੱਧਰ ਜਾ ਕੇ ਜੀ ਇਧਰ ਆਣ ਨੂੰ ਦਿਲ ਹੀ ਨੀ ਕਰਦਾ ਹਾਂਜੀ ਆਪਣਾ ਪੰਜ ਪੰਜਾਬ 'ਚ ਮਤਲਬ ਆਉਣ ਨੂੰ ਦਿਲ ਹੀ ਨੀ ਕਰਦਾ।
ਸਹੀ ਗੱਲ ਜੀ ਹਾਂ ਉਹ ਗੱਲ ਤੁਹਾਡੀ ਸਹੀ ਇੱਥੇ ਇਨਾ ਪ੍ਰਦੂਸ਼ਣ ਬੁਰਾ ਹਾਲ ਆ ਜੀ।
ਅੱਥੇ ਆਪਾਂ ਲੁਧਿਆਣੇ ਸਾਡਾ ਤਾਂ ਵੀ ਇਦਾਂ ਦਾ ਇੰਡਸਟਰੀਜ਼ ਅਹ ਕੱਪੜੇ ਸੁੱਕਣੇ ਪਾਓ ਤੇ ਤੁਸੀਂ ਸ਼ਾਮ ਨੂੰ ਕੱਪੜੇ ਲਾਓਗੇ ਤੇ ਤੁਹਾਨੂੰ 'ਚ ਚਿੱਟੇ ਕੱਪੜੇ ਦੇ ਉੱਤੇ ਸਵਾਦ ਹੀ ਪਈ ਹੋਣੀ ਦੇਖੋ।
ਹਾਂਜੀ, ਉਹੀ-ਉਹੀ ਪ੍ਰਦੂਸ਼ਣ ਜੀ।
ਹਾਂਜੀ, ਪ੍ਰਦੂਸ਼ਣ ਬਹੁਤ ਜ਼ਿਆਦਾ ਜੇ।
ਹਾਂਜੀ-ਹਾਂਜੀ।
ਹੂੰ, ਇੱਧਰ ਚਲੋ ਫਿਰ ਵੀ ਵਧੀਆ।
ਬਹੁਤ ਵਧੀਆ ਜੀ ਉਧਰ ਹਿਮਾਚਲ ਵੱਲ।
ਮੈਂ ਵੀ ਕਵਾਂ ਕਿ ਭੈਣ ਮੇਰੀ ਕਿਉਂ ਭੱਜ ਰਹੀ ਜਿਆਦਾ।
ਅੱਛਾ ਜੀ।
ਹਾਂਜੀ, ਕਿਉਂ ਕਹਿੰਦੀ ਰਹਿੰਦੀ ਆ ਹਿਮਾਚਲ ਸਾਡਾ ਹਿਮਾਚਲ ਹੁਣ ਬਾਕ ਕੀ ਉਸ ਦਿਨ ਵੇਖ ਕੇ ਆਏ ਨਾ।
ਹਾਂਜੀ।
ਜੇ ਉੱਥੇ ਵੇਖੋ ਇੱਕ ਹੋਰ ਚੀਜ਼ ਤੁਹਾਨੂੰ ਦੱਸਾਂ ਜਿਵੇਂ ਆਪਣਾ ਸੋਨ ਦਾ ਮਹੀਨਾ ਵਾ 'ਤੇ ਉੱਥੇ ਸੱਪ ਆਮ ਹੀ ਮੇਰੇ ਘਰ ਵਾਲਿਆਂ ਨੇ ਹਾਂਜੀ ਘਰ ਵਾਲੇ ਨੇ ਮੇਰੇ ਦੇਖਿਆ ਇਹਨਾਂ ਨੇ ਅਹ ਘਰਦਿਆਂ ਨੇ ਵੀ ਸੱਪ ਕਿੱਡਾ ਵੱਡਾ।
ਅੱਛਾ ਜੀ।
ਆਪਣੀਆਂ ਦੋਵੇਂ ਬਾਵਾਂ ਹਾਂਜੀ ਫੈਲਾ ਕੇ ਤੇ ਐਡਾ ਵੱਡਾ ਸੱਪ ਸੀਗਾ ਇਹਨਾਂ ਨੇ ਖੁੱਦ ਦੇਖਿਆ।
ਹਾਂਜੀ ਜੀ ਹਿਮਾਚਲ ਤਾਂ ਇਹੋ ਜਿਹੀਆਂ ਚੀਜ਼ਾਂ ਆਮ ਆ ਉੱਥੇ।
ਆਮ ਆ ਤੇ ਮੈਂ ਆਪਣੀ ਭੈਣ ਨੂੰ ਪੁੱਛਿਆ ਵੀ ਤੁਹਾਨੂੰ ਸੱਪਾ ਇਹਨਾਂ ਤੋਂ ਡਰ ਨੀ ਲੱਗਦਾ 'ਤੇ ਕਹਿੰਦੀ ਲੈ ਧਰਤੀ ਇਹਨਾਂ ਦੀ ਐ ਅਹੀ ਕਿਉਂ ਡਰਨਾ। ਮੈਂ ਕਿਹਾ ਫਿਰ ਵੀ ਬੰਦਾ ਕਹਿੰਦਾ ਈ ਆ ਕਦੇ ਅੰਦਰ ਨਾ ਵੜ ਜੇ ਹਨਾ ਬੱਚੇ ਖੇਡਦੇ ਪਏ ਸੀ ਉਹਨਾਂ ਦੇ ਭਤੀਜੇ ਭਤੀਜੇ
ਹਾਂਜੀ -ਹਾਂਜੀ
ਪਰ ਉਹ ਡਰੇ ਨੀ ਸੀ।
ਅੱਛਾ ਜੀ
ਉਹ ਅੱਗੋਂ ਹੱਸ ਕੇ ਕਹਿੰਦੇ ਲੋ ਜੀ ਲੋ। ਇਹ ਤਾਂ ਭਾਜੀ ਨੂੰ ਦਰਸ਼ਨ ਹੋ ਗਏ ਆ ਸਾਉਣ ਦੇ ਮਹੀਨੇ।
ਅੱਛਾ ਜੀ
ਹੂੰ,,, ਹਨ
ਵਧੀਆ-ਵਧੀਆ ਜੀ
ਹਾਂਜੀ
ਹਾਂਜੀ ਇਹ ਤਾਂ ਗੱਲ
ਚਲੋ
ਹਾਂਜੀ
ਜਿੱਥੇ, ਜਿੱਥੇ ਤੁਸੀਂ ਤੁਹਾਡਾ ਦਿਲ ਕਰਦਾ ਨਾ ਤੁਸੀਂ ਉੱਥੇ ਹੀ ਖੜ ਜੋ ਭਾਵੇ ਹਿਮਾਚਲ ਕਿਤੇ ਵੀ ਰਸਤੇ ਤੇ। ਤੁਹਾਨੂੰ ਫਿਲਟਰ ਵਾਲੇ ਪਾਣੀ ਦੀ ਲੋੋੜ ਏ, ਪਾਣੀ ਪਾਈਪਾਂ ਚੋਂ ਐ ਠੰਡਾ ਪਾਣੀ।
ਹਾਂਜੀ ਬਿਲਕੁਲ ਜੀ ਹਿਮਾਚਲ ਤਾਂ ਬਹੁਤ ਵਧੀਆ ਆ ਸ਼ੁੱਧ ਹਵਾ ਹਾਂਜੀ
ਹਵਾ ਅਸੀਂ ਜਿਹੜੀ ਮਤਲਬ ਸਾਡੇ ਨਾਲ ਗਏ ਸੀਗੇ ਨਾ ਰਸਤੇ 'ਚ ਅਸੀਂ ਉਹਨਾਂ ਦੇ ਘਰ ਗਏ ਤੇ ਕਿੱਡਾ ਵੱਡਾ ਉਹਨਾਂ ਦੇ ਨਲਕਾ ਲੱਗਾ। ਤੇ ਨਲਕੇ ਦੇ ਹਿਸਾਬ ਲਾ ਲਓ ਕੀ, ਦਸ ਸਾਲ ਪਿੱਛੇ ਚਲੇ ਜਾਓ ਬਾਰਾਂ- ਤੇਰਾਂ ਸਾਲ।
ਹਾਂਜੀ ਹਾਂਜੀ।
ਤੇ ਉਹ ਕਿੱਡਾ ਵੱਡਾ ਤੇ ਮੈਂ ਮੇਰੀ ਗੁੜੀਆਂ ਨੂੰ ਇੰਨਾ ਸ਼ੌਕ ਆਇਆ, ਉਹ ਕਹਿੰਦੀ ਮਾਸੀ ਮੈਂ ਨਲ ਕਾ ਗੇੜਨਾ ਤੇ ਕਹਿੰਦੇ ਪੁੱਤ ਤੂੰ ਥੱਕ ਜੇਗੀ, ਕਹਿੰਦੀ ਨਹੀਂ ਮਾਸੀ ਥੱਲੇ ਬਾਲਟੀ ਰੱਖੋ ਮੈਂ ਭਰਾ ਤੇ ਅੱਗੋਂ ਕਹਿਣ ਲੱਗੇ ਪੁੱਤ ਭਰਨਾ ਕੀ ਹੈ ਚੱਲ ਮੈਂ ਗੇੜ੍ਹਦੀ ਆ, ਤੂੰ ਨਾਹ ਲਾ।
ਹਾਂਜੀ।
ਹਾਂਜੀ, ਇੰਨ ਠੰਡਾ ਪਾਣੀ ਮੋਟਰਾਂ ਲੱਗੀਆਂ ਹੋਈਆਂ। ਪਰ ਉਹ ਗੱਲਬਾਤ ਹੀ ਅਲੱਗ ਸੀ।
ਅੱਛਾ ਜੀ।
ਹਾਂਜੀ ਉਹਨਾਂ ਦੇ ਘਰਾਂ ਦੀਆਂ ਭਿੰਡੀਆਂ ਤੋੜ ਕੇ ਲਿਆਏ ਅਸੀਂ।
ਅੱਛਾ ਜੀ।
ਹਾਂਜੀ ਪੁਦੀਨਾ ਹਾਂਜੀ। ਬਿਲਕੁਲ ਘਿਆ ਹੂ ਘਿਆ ਐ ਲੁਚ- ਲੁਚ ਕਰਦਾ ਕੀ ਆ।
ਹਾਂਜੀ, ਹਾਂਜੀ ਪਹਿਲਾਂ
ਉਥੇ ਲੱਗੇ ਹੋਏ ਵੇਖੇ ਅਸੀਂ।
ਚਲੋ ਵਧੀਆ ਗੱਲ ਆ ਜੀ।
ਹਾਂਜੀ।
ਸਹੀ ਗੱਲ ਆ।
ਇਹ ਤਾ ਹੈ ਬਹੁਤ ਵਧੀਆ ਚੀਜ਼ ਹੈ, ਘਰ ਦੀ ਚੀਜਾਂ ਆਪਾਂ ਨੂੰ ਸਬਜ਼ੀਆਂ ਨੂੰ ਵਗੈਰਾ ਆਪਾਂ ਨੂੰ ਖਾਣ ਯਮੁਨਾ ਨਗਰ ਕਾ ਤੋਂ ਬਾਹਰੋਂ ਦੇਖੋ ਜੀ ਜਿਹੜੀ ਟੀਕੇ ਲਾ-ਲਾ ਕੇ ਲੋਕੀ ਜਿਹੜੀ ਲੋਂਕੀ ਹੁੰਦੀ ਆ ਟੀਕੇ ਲਾ-ਲਾ ਕੇ ਕੀਤਾ ਹੁੰਦਾ
ਬਿਲਕੁਲ ਜੀ ਬਿਲਕੁਲ।
ਟੀਕੇ ਲਾ ਕੇ ਪਕਾਇਆ ਭਰਥਾ ਵੀ ਜਿਹੜੇ- ਜਿਹੜੇ ਬੈਂਗਣ ਤੋ ਹੋਇਆ ਹਾਂਜੀ।
ਬਿਲਕੁਲ।
ਘਰ ਦੀਆਂ ਭਿੰਡੀਆਂ ਤੁਸੀਂ ਬਣਾਣ ਦਾ ਮਜ਼ਾ ਈ ਅਲੱਗ ਆ।
ਜੀ ਮਜਾ ਈ ਲੱਗ ਗਿਆ, ਬਿਲਕੁਲ ਤੁਆਡੀ ਗੱਲ ਸਹੀ ਆ।
ਉਦਾ ਸਵਾਦ ਈ ਅਲੱਗ ਹੋਊਗਾ ਜੀ।
ਉਦਾ ਸਵਾਦ, ਹੁਣ ਵੇਖੋ ਮੈਂ ਬਣਾਊਗੀ ਤੇ ਫੇਰ ਤੁਹਾਨੂੰ ਦੱਸੋ ਦੱਸੋਂਗੀ ਵੀ ਭਿੰਡੀਆਂ ਤਾਜ਼ੀਆਂ ਦਾ ਕੀ ਸਵਾਦ ਆ।
ਹਾਂਜੀ-ਹਾਂਜੀ।
ਹਾਂਜੀ, ਕੋਈ ਨੀ ਜੇ ਤੁਸੀਂ ਲਾਗੇ ਹੁੰਦੇ ਤੁਹਾਨੂੰ ਬਣਾ ਕੇ ਭੇਜ ਵੀ ਦਿੰਦੇ।
ਹਾਂਜੀ।
ਘੀਆ ਬੜਾ ਵਧੀਆ ਹੀ?
ਅੱਛਾ ਜੀ।
ਹਾਂਜੀ, ਉਹ ਉਨਾਂ ਦੇ ਭੈਣ ਦੇ ਪੇਕਿਆਂ ਨੇ ਬੰਤਾ ਜੀ ਕਹਿੰਦੇ ਦੋਨੇ ਭੈਣਾਂ ਲੈ ਜੋ।
ਅੱਛਾ, ਅੱਛਾ।
ਹਾਂਜੀ।
ਹਾਂਜੀ।
ਬਾਕੀ ਜੀ ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਹਾਂਜੀ।
ਹਾਂਜੀ ਕੋਈ ਗੱਲ ਨੀ ਦੀਦੀ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ।